ਹੈਲੋ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ
ਸਤਿ ਸ੍ਰੀ ਅਕਾਲ ਜੀ
ਹੋਰ ਕੀ ਹਾਲ ਨੇ?
ਹਾਂਜੀ -ਹਾਂਜੀ, ਵਧੀਆ -ਵਧੀਆ ਤੁਸੀਂ ਦੱਸੋ?
ਬਸ, ਵਧੀਆ ਆਪਣਾ ਵੀ -
ਹੋਰ, ਘਰ ਸਭ ਠੀਕ ਆ ਜੀ?
ਹਾਂਜੀ ਠੀਕ - ਠਾਕ ਤੁਸੀਂ ਸੁਣਾਓ -
ਵਧੀਆ - ਵਧੀਆ ਭੈਣੇ ਵਧੀਆ ਜੀ - ਜੀ, ਹੋਰ ਕੀ ਕਰਦੇ ਪਏ ਸੀਗੇ?
ਕੁਛ ਨਹੀਂ ਕਰਨਾ ਕੀ ਆਪਾਂ ਬਸ ਹੁਣ ਫ੍ਰੀ ਸੀਗੇ- ਕੰਮ ਕਾਰ ਕਰ ਲਿਆ ਸੀਗਾ, ਹਾਂਜੀ-
ਮੈਂ ਵੀ ਯਾਰ ਆਪਣਾ ਨਾ, ਸਫ਼ਾਈ ਜਿਹੀ ਕਰੀ ਜਾਂਦਾ ਸੀ-
ਅੱਛਾ- ਅੱਛਾ ਠੀਕ ਆ, ਅੱਛਾ ਅ
ਹਾਂਜੀ -ਹਾਂਜੀ ਘਾਹ ਫੂਸ ਜਿਆ ਬਾਲਾ ਹੋਇਆ ਪਿਆ ਸੀ ਨਾ -
ਹਾਂ, ਬਾਰਿਸ਼ਾਂ ਹੋਈਆਂ ਨੇ ਬਰਸਾਤ ਹੋਈ ਹੈ ਬਰਸਾਤ ਕਰਕੇ ਘਾਹ ਘੂ ਉਗ ਪਿਆ -
ਹਾਂਜੀ -ਹਾਂਜੀ, ਬਿਲਕੁਲ -
ਬਾਕੀ ਸਫਾਈ ਤਾਂ ਨਾਲ ਦੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਮੱਛਰ ਮੁੱਛਰ ਆ ਜਾਂਦਾ-
ਮੱਛਰ ਵੀ, ਹਾਂਜੀ ਹਾਂਜੀ- ਪਤਾ ਕੀ ਗੱਲ ਜਿਵੇਂ ਮੰਨ ਲਓ, ਹੁਣ ਆਪਣੇ ਮੰਨ ਲਓ, ਘਰਾਂ ਕੋਲ ਘਾਹ ਫੂਸ ਆ- ਜਾਂ ਕੋਈ ਪਾਣੀ ਖੜਾ ਵਾ ਹਨਾ।
ਹਾਂਜੀ।
ਹੋ ਫੇਰ ਉਹਦੇ ਚ ਹੀ ਮੱਛਰ ਉਹਦੇ ਚ ਹੀ ਪੈਦਾ ਹੁੰਦਾ ਨਾ ਜ਼ਿਆਦਾ। ਤੇ ਫ਼ਿਰ ਉਹੀ ਆਪਣੇ ਹਾਂਜੀ -ਹਾਂਜੀ ਉਹੀ ਉਹ ਘਰੇ ਆ ਕੇ ਫਿਰ ਲੜਨਾ ਉਹਨੇ
ਹੂੰ
ਤੇ ਮਤਲਬ ਆਏ ਨਾ ਫਿਰ ਹਾਂਜੀ-ਹਾਂਜੀ ਸਫਾਈ ਜ਼ਰੂਰੀ ਹੈ।
ਹੂੰ ਜਿੰਨੀ ਸਫਾਈ ਰਹੇ ਆਸ ਪਾਸ ਵੀ ਜਿੱਦਾਂ ਤੇ ਬਿਮਾਰੀਆਂ ਤੋਂ ਬੰਦਾ ਬਚਦਾ ਵਾ।
ਹਾਂਜੀ।
ਅਤੇ ਉੱਦਾਂ ਵੀ ਹਾਂ ਬਰਸਾਤਾਂ ਦੇ ਮੌਸਮ 'ਚ ਤਾਂ ਜ਼ਿਆਦਾ ਹੀ। ਜਿੱਦਾਂ ਹੋ ਜਾਂਦਾ ਬਰਸਾਤਾਂ ਵੀ ਜ਼ਿਆਦਾ ਹੁੰਦੀਆਂ ਨੇ ਐਤਕੀ।
ਜੀ ਜੂ ਫਿਰ ਪਾਣੀ ਹੁਣ ਕਈ ਵਾਰ ਆਪਾਂ ਦੇਖ ਦੀ ਏ ਸ਼ਹਿਰਾਂ 'ਚ ਪਾਣੀ ਖੜਾ ਰੈਂਦਾ ਕਿੰਨਾ ਓ ਫਿਰ ਓ ਸਮੈੱਲ ਵੀ ਆਂਦੀ ਐਥੇ ਭੈੜੀ-ਭੈੜੀ।
ਹਾਂਜੀ।
ਤੇ ਮਤਲਬ ਹੋਰ ਵੀ ਫਿਰ ਮਤਲਬ ਓ ਜਿਆਦਾ ਗੰਦਾ ਖਾਨ ਤਾਂ ਜਾਂਦਾ ਨਾ ਮੱਛਰ ਮੁੱਛਰ ਵੀ ਪੈਦਾ ਫੇਰ ਓ ਬਿਮਾਰੀਆਂ ਜਿਆਦਾ ਚ ਫੈਲਗੀ।
ਹਾਂ।
ਸਫ਼ਾਈ ਤਾਂ ਆਪਾ ਕੈਂਨੇ ਆ ਹਰ, ਹਰ ਥਾਂ ਤੇ ਚਾਈਦੀ ਏ ਨਾ।
ਹਾਂਜੀ ਓ ਤਾਂ ਚਾਈਦੀ ਆ।
ਹਾਂਜੀ-ਹਾਂਜੀ ਵੈਸੇ ਤਾਂ ਹੁਣ ਅੱਜ-ਕੱਲ ਸਰਕਾਰ ਵੀ ਮਤਲਬ ਬੜਾ ਕਰ ਰਈ ਆ ਉਹ
ਹੂੰ, ਹਾਂਜੀ ਇੱਕ ਤਾਂ ਚੀਨੀ ਇਫੈਕਨ ਹੋ ਜਾਂਦੀ ਏਦੇ ਨਾਲ ਜੇ ਆਪਾਂ ਮਤਲਬ ਏਦਾਂ ਸ ਫਾਈ ਨਾ ਹੋਵੇ ਘਰ ਵਿੱਚ ਭਾਵੇਂ ਜਿੰਨੀ ਮਰਜ਼ੀ ਓਵੇ।
ਹਾਂਜੀ-ਹਾਂਜੀ ਬਿਲਕੁੱਲ-ਬਿਲਕੁੱਲ ਜਦੋ ਦੇਖੋ ਆਪਾਂ ਘਰ 'ਚ ਸਫ਼ਾਈ ਰੱਖਦੇ ਆ ਤੇ ਆਪਾਂ ਨੂੰ ਹਰੇਕ ਨੂੰ ਚਾਈਦਾ ਵੀ ਆਪਣੇ ਆਲੇ-ਦੁਆਲੇ ਵੀ ਸਫ਼ਾਈ ਰੱਖੀਏ ਹਨਾ।
ਹਾਂਜੀ।
ਜਿੱਦਾਂ ਮੰਨ ਲੋ ਆਪਾਂ ਕੋਈ ਗਲੀ ਮੱਲੇ 'ਚ ਰੈਂਨੇ ਆ ਸਾਰਿਆਂ ਨੂੰ ਚਾਈਦਾ ਨਾ ਇੱਕ-ਦੂਜੇ ਨਾਲ ਮਿਲ ਕੇ ਚਲੋ ਅਗਰ ਸਰਕਾਰ ਕਰ ਰੀ ਆ ਠੀਕ ਆ ਨਈ ਕਰਦੀ ਥੋੜਾ ਬੋਤ ਆਪਾਂ ਆਪ ਵੀ ਕਰ ਸਕਦੇ ਆ ਨਾ।
ਹੂੰ ਸਾਡੇ ਤਾਂ ਏਧਰ ਏਦਾਂ ਈ ਐ ਨਰੇਗਾ ਵਾਲੀਆਂ ਲੱਗੀਆਂ ਹੋਈਆਂ ਨੇ।
ਹਾਂਜੀ-ਹਾਂਜੀ ਉਈ ਗੱਲ ਐ ਨਾ ਵੀ ਚਲੋ ਇੰਨਾ ਵੀ ਸਫ਼ਾਈ ਹੋ ਜਾਂਦੀ ਏ ਨੇ ਹਨਾ। ਵੀ ਚਲੋ ਸਰਕਾਰ ਦਾ ਵੀ ਵਧੀਆ ਮਤਲਬ ਨਾਲੇ ਉਨਾਂ ਨੂੰ ਚਲੋ ਕੰਮ ਮਿਲਿਆ ਹੋਇਆ ਕੇ ਨਈ। ਉਨਾਂ ਦਾ ਰੁਜ਼ਗਾਰ ਆ ਚਲੋ।
ਸਰਕਾਰ ਨੇ ਐਤਕੀ ਤਾਂ ਸਹੂਲਤਾਂ ਬੜੀਆਂ ਦਿੱ ਤੀਆਂ ਨੇ, ਜਿੱਦਾਂ ਹੁਣ ਪਿੰਡਾਂ ਵਿੱਚ ਵੀ ਜਿੱਦਾਂ ਹੁਣ ਨਾਲੀ ਸਾਫ਼ ਕਰਨ ਵਾਲੇ ਆਂਦੇ ਨੇ, ਉਨਾਂ ਦੇ ਨਾਲ-ਨਾਲ ਆਪਾਂ ਵੀ ਸਫ਼ਾਈ ਕਰੀਏ ਤੇ ਫਿਰ
ਕਰੀਏ ਹਾਂਜੀ-ਹਾਂਜੀ ਬਿਲਕੁੱਲ। ਹਾਂਜੀ ਓ ਫਿਰ ਐ ਆ ਨਾ ਵੀ ਜੇੜੀ ਉਨਾਂ ਦੀ ਨਾਲਿਆਂ ਦੀ ਜਉਟੀ ਉਨਾਂ ਦਾ ਨਾਲੀਆਂ ਦੀ ਕਰਨੀ ਹਨਾ, ਬਾਕੀ ਥੋੜਾ ਬੋਤਾ ਆਪਾਂ ਨੂੰ ਆਪ ਨੂੰ ਵੀ ਚਾਈਦਾ ਵੀ ਚਲੋ।
ਹੂੰ ਜਿੱਦਾਂ ਵੱਡੀ-ਵੱਡੀ ਸੀਟੀਆਂ ਤੇ ਚੱਲ ਲੱਗੇ ਹੁੰਦੇ ਨੇ। ਸਵੇਰੇ ਜਿੱਦਾਂ ਸਵੇਰ ਦੇ ਟਾਈਮ ਆ ਜਾਂਦੇ ਨੇ ਝਾੜੂ ਝੁੜੂ ਲਾਣ ਵਾਲੀਆਂ। ਓ ਲਾ ਜਾਂਦੀਆਂ ਨੇ ਰੋਡਾਂ ਤੇ ਵੀ, ਪਰ ਪਿੰਡਾਂ ਵਿੱ ਚ ਵੀ ਕਦੇ ਕਦਾਈ ਹੁੰਦੀ ਏਦਾਂ ਸਫ਼ਾਈ ਪਿੰਡਾਂ ਵਿੱਚ ਤਾਂ ਆਪਣੇ ਆਪ ਨੂੰ ਵੀ ਠੀ ਕ ਘਰਾਂ ਦੇ ਮਹੌਲ ਨੂੰ ਸਾਂਭਣਾ ਪੈਂਦਾ, ਆਸ ਪੜੋਸ 'ਚ ਵੀ, ਹੂੰ। ਉਹੀ ਨਾਲੇ ਕਈ ਚੀਜ਼ਾਂ ਤੋਂ ਬਚਾਅ ਹੁੰਦਾ ਹੁਣ ਜਿੱਦਾਂ ਬੱਚੇ ਖੇਡਦੇ ਨੇ।
ਹਾਂਜੀ-ਹਾਂਜੀ।
ਤੇ ਏ ਮੱਛਰ ਕਰਕੇ ਜਿਵੇਂ ਹੁਣ ਸਾਡੇ ਗੁਆਂਢੀਆਂ ਦੇ ਛੋਟਾ ਜਾ ਬੱਚਾ ਸੀਗਾ ਤਿੰਨ-ਚਾਰ ਸਾਲ ਦਾ। ਤੇ ਮਤਲਬ ਮੱਛਰ ਕਰਕੇ ਉਨੂੰ ਏ ਡੇਂਗੂ ਹੋ ਗਿਆ ਸੀਗਾ।
ਅੱਛਾ!
ਤੇ ਉਨਾਂ ਨੇ ਡਾਕਟਰਾਂ ਨੇ ਏਦਾਂ ਈ ਕੇਆ ਸੀ ਵੀ ਮਤਲਬ ਸਫ਼ਾਈ ਰੱਖੋ ਆਸ ਪੜੋਸ ਵਿੱਚ, ਵੀ ਮਤਲਬ ਏਦਾਂ ਨੀ ਆਪਾਂ ਘਰ ਵਿੱਚ ਈ ਸਫ਼ਾਈ ਰੱਖਣੀ ਆ।
ਹਾਂਜੀ-ਹਾਂਜੀ ਸਾਰੇ ਆਸੇ-ਪਾਸੇ ਰੱਖੋ ਨਾ, ਹਾਂਜੀ ਹਾਂ ਜਿ ਥੋਂ ਦੀ ਆਪਾਂ ਨਗਣਾ ਵਾ, ਜਿੱਥੋਂ ਦੀ ਡੇਲੀ ਆਪਾਂ ਜਾਣਾ ਹੁੰਨਾ ਹਣਾ, ‌ ਓ ਚੀਜ਼ ਨੂੰ ਜ਼ਰੂਰ ਏ ਸ਼ਫਾਈ ਚਾਈਦੀ ਐ।
ਹੂੰ
ਬਾਕੀ ਅਗਰ ਸਫਾਈ ਨਾ ਹੋਊਗੀ ਤਾਂ ਉੱਥੋਂ, ਸਮੈਲ ਮਾਰੂਗੀ। ਉਹ ਹਵਾ ਚ ਆਪਣੇ ਰਲੂਗੀ ਕੇ ਨਈ? ਤੇ ਰੋਜ਼ ਆਪਾਂ ਸਾਹ ਲੈਣਾ ਤੇ ਫਿਰ ਅ ਹਾਂਜੀ- ਹਾਂਜੀ, ਇਨਫੈਕਸ਼ਨ ਤੇ ਫੇਰ ਥੋਨੂੰ ਪਤਾ ਫੇਰ ਹੋਊਗੀ -ਹੋਊਗੀ ਹਨਾ।
ਹੈ। ਸਕਿੱਨ ਦੀ ਇਨਫੈਕਸ਼ਨ ਵੀ ਹਾਂ। ਉਹੀ ਇਨਫੈਕਸ਼ਨ ਵੀ ਕਈ ਤਰ੍ਹਾਂ ਦੀ ਆਉਂਦੀ ਦੀ ਵੀ ਆਉਣ, ਉਹ ਇ-ਇੱਕ ਮਤਲਬ ਸਫ਼ਾਈ ਨਾ ਹੋਵੇ ਆਪਣੀ ਸਕਿੱਨ ਚ'ਪਿੰਪਲ ਹੋ ਸਕਦੇ ਨੇ, ਤੇ ਹੋਰ ਅਜੀਬ ਜੀ, ਹਾਂ ਉਹੀ ਕਈ ਬਿਮਾਰੀਆਂ ਲਗ
ਹਾਂਜੀ- ਹਾਂਜੀ ਕੋਈ ਸਕਿੱਨ ਦੀ ਪ੍ਰੋਬਲਮ ਆ ਜਾਂਦੀ ਖੁਰਕ-ਖੁਜਲੀ ਹੋਣਾ ਨਾ ਕਿਸੇ ਨੂੰ
ਹੂੰ
ਮਤਲਬ ਉਹੀ ਹੈ ਨਾ ਵੀ ਸਫਾਈ ਦੇਖੋ ਮੈਂ ਤਾਂ ਮੈਨੂੰ ਬੜਾ ਹੁੰਦਾ ਵਾ
ਹੂੰ
ਅੱਛਾ ਬਸ ਮੈਂ, ਮਤਲਬ ਕਿਤੇ ਵੀ ਆਸੇ ਮੈ ਜੇ ਕਿਤੇ ਘਰੇ ਵੀ ਦੇਖਣਾ ਮੈਨੂੰ ਮਤਲਬ ਸਫ਼ਾਈ ਚਾਈਦੀ ਐ।
ਅੱਛਾ, ਸਾਡੇ ਵੀ ਏਦਾਂ ਈ ਐ, ਸਾਡੇ ਹੁਣ ਘਰ ਦੇ ਸਾਹਮਣੇ ਪਾਰਕ ਬਣੀ ਹੋਈ ਐ।
ਅੱਛਾ ਜੀ ਅੱਛਾ।
ਤੇ ਅਸੀ ਏਦਾਂ ਮਤਲਬ ਥੋੜੇ ਦਿਨਾਂ ਬਾਅਦ ਜਾਂ ਤਾਂ ਮਾਲੀ ਸੱਦ ਲੈਂਦੇ ਆ, ਵੀ ਘਾਹ ਦੀ ਵੀ ਕਟਿੰਗ ਕਰਾ ਲੋ। ਜਾਂ ਤਾਂ ਫਿਰ ਆਪੇ ਹਨਾ। ਜਿਦਾ, ਵੀ ਉਹਦੇ ਵਿੱਚੋਂ ਵੀ ਕੀੜੇ-ਮਕੌੜੇ ਬੜੇ ਹੁੰਦੇ ਨੇ।
ਬਿੱਲਕੁਲ ਜੀ ਬਿੱਲਕੁਲ- ਬਿਲਕੁਲ ਹੋਦੇ ਹੁੰਦੇ ਐ।
ਹੂੰ, ਇੱਕ ਤਾਂ ਗਰਮੀ ਦਾ ਮੌਸਮ ਘੁਮਾਉਂਦੇ ਤਾਂ ਫੇਰ ਤਾਂ ਹੋਰ ਜ਼ਿਆਦਾ ਏਦਾਂ, ਵੀ ਸੱਪਾਂ- ਸੁੱਪਾਂ ਦਾ ਵੀ ਡਰ ਹੁੰਦਾ।
ਬਿੱਲਕੁਲ ਜੀ ਬਿੱਲਕੁਲ ਹਾਂ ਉਹੀ ਹੈ ਨਾ ਅਗਰ ਸਫ਼ਾਈ ਹੋਊ ਤਾਂ ਫਿਰ ਸੱਪ ਵੀ ਨੀ ਆਂਦੇ। ਹਨਾ ਜੀ, ਹੁਣ ਅਗਰ ਆਪਣੀ ਸਫਾਈ ਨਈ ਤੇ ਫਿਰ, ਸੱਪ ਤਾਂ ਆਉਣਗੇ ਨਾ। ਹਾਂ ਚੈਕ ਨੂੰ ਲੋ। ਉਹੀ ਨਾ ਸਫਾਈ ਜ਼ਰੂਰੀ ਆ ਹਰ ਥਾਂ ਤੇ। ਕੀੜੇ- ਮਕੌੜੇ ਜਦੋ ਮਤਲਬ ਹਨਾ ਜੀ, ਫਿਰ ਉਹ ਵੀ ਨੀ ਆਉਦੇ।
ਜੀ, ਹੁਣ ਤਾਂ ਲੋਕੀ ਬੜੇ ਅਲਰਟ ਹੋ ਗਏ ਨੇ।
ਹਾਂਜੀ -ਹਾਂਜੀ ਬਿੱਲਕੁਲ-ਬਿੱਲਕੁਲ ਨਾ ਅੱਗੇ ਨਾਲੋ ਬਹੁਤ ਫ਼ਰਕ ਆ ਹਾਂਜੀ। ਦੇਖੋ ਮੈਮ, ਅਗਰ ਹੁਣ ਹਰੇਕ ਨੂੰ ਪਤਾ ਲੱਗ ਗਿਆ ਨਾ, ਇੰਨਾ ਚੀਰ ਨਈ ਸੀ ਧਿਆਨ ਦਿੰਦੇ ਪਹਿਲਾ ਨਈ ਸੀ ਸੁਣਦੇ ਹਨਾ।
ਹੂੰ ਪਹਿਲਾ ਨਾਲ ਜਦੋ ਦਾ ਵੀ ਸਾਰਿਆ ਨੂੰ ਇਦਾਂ ਪਤਾ ਲੱਗਿਆ ਵੀ ਹਾਂ ਆਹ ਚੀਜ਼ਾਂ ਨਾਲ ਆਹ ਬਿਮਾਰੀਆਂ ਲੱਗ ਕਦੇ ਡੇਂਗੂ ਹੋ ਗਿਆ, ਕਦੇ ਕੁਛ ਹੋ ਗਿਆ। ਵੀ, ਉਹਦੇ ਕਰਕੇ।
ਸਹੀ ਗੱਲ ਏ।
ਹੂੰ ਇੱਕ ਮੱਛਰ ਕਰਕੇ ਇੰਨੀਆਂ ਬਿਮਾਰੀਆਂ ਲੱਗਦੀਆਂ
ਬਿਲਕੁਲ-ਬਿਲਕੁਲ ਸਹੀ ਗੱਲ ਐ, ਏ ਤਾ ਮਾੜੀ ਜੀ ਗੱਲ ਐ। ਇਹੀ ਆਪਾਂ ਗੌਰ ਕਰ ਲਈਏ ਕਿ ਨਈ?
ਹੂੰ-ਹੂੰ
ਇੰਨੀਆ ਬਿਮਾਰੀਆ ਹੋਣ ਈ ਨਾ।
ਹੂੰ-ਹੂੰ, ਓਹੀ, ਸਫ਼ਾਈ ਰਹੇਂ ਗਈ ਆਲੇ-ਦੁਆਲੇ। ਤੇ ਸਹੀ ਰਹੇਗਾ ਸਾਰਾ ਕੁਛ, ਇੱਕ ਤੇ ਜਿੱਥੇ ਵੀ ਪਿੰਡਾਂ'ਚ ਤਾਂ ਏਦਾਂ ਕਰਦੇ ਨੇ ਵੀ ਨਾਲੀਆਂ ਦੀ ਸਫ਼ਾਈ ਤੇ ਕਰ ਜਾਂਦੇ ਨੇ, ਪਰ ਜਿਹੜਾ ਗਾਰਾ ਉਹ ਸਾਈਡ ਤੇ ਰੱਖ
ਉਹ ਚੱਕਕੇ ਨੀ ਜਾਂਦੇ ਗੱਲ ਸਹੀ ਆ, ਉਹ ਵੀ ਚਾਹੀਦਾ ਨਾ ਵੀ ਜਾਂ ਤਾਂ ਥੋੜੇ ਦਿਨਾਂ ਬਾਅਦ ਸੁੱਕ ਗਿਆ ਨਾ ਚੱਕ ਕੇ ਜਾਣ।
ਹੂੰ, ਉਹ ਵੀ ਚੁੱਕਕੇ ਜਾਣਾ ਚਾਹੀਦਾ।
ਉਹ ਤਾਂ ਫੇਰ ਬਿੱਚੇ ਈ ਜਦੋਂ ਨਾਲੀ ਸਾਫ਼ ਦੀ ਕਹੇ, ਉਹ ਵਿੱਚ ਈ ਕਰਨਾ ਚਾਹੀਦਾ ਨਾ ਭਾਈ ਉਹ ਵੀ ਤੁਸੀਂ ਚੱਕੋ। ਬੀ ਓ ਕੱਢਕੇ ਕਿਦੀ ਵਾ ਤੇ ਉਹ ਫਿਰ ਉਹੀ ਹੋਗਿਆ ਨਾ, ਉਹ ਫਿਰ ਗੰਦ ਪੈ ਮਗਿਆ, ਸਮਝਲੋ ਨਾਲੀ'ਚੋਂ ਕੱਢਕੇ ਉਹ ਮਾਰਿਆ, ਉਹ ਫਿਰ ਗੰਦ ਤੇ ਪੈਗਿਆ ਬਾਹਰ। ਸਮੈਲ ਆਉਂਦੀ ਰਹਿੰਦੀ ਆ।
ਵੀ ਸਰਕਾਰ ਵੱਲੋਂ ਉਹਨਾਂ ਨੂੰ ਆਹ ਚੀਜ਼ਾਂ ਦੇ ਵੀ ਪੈਸੇ ਮਿਲਦੇ, ਨੇ ਵੀ ਹਾਂ ਵੀ ਸਾਰੇ ਵੀ ਮਤਲਬ ਕਲੀਅਰ ਕੰਮ ਕਰ ਕੇ ਜਾਓ, ਪਰ ਇਹ ਏਦਾਂ, ਇਹ ਫੇਰ ਜਿੱਦਾਂ ਹੁਣ ਅਸੀਂ ਦੇਖਦੇ ਆਂ
ਆਂਜੀ।
ਅਸੀਂ ਮਤਲਬ ਜਿੱਦਾਂ ਹੁਣ ਕੰਮ ਵਾਲੀ ਹੋ ਗਈ, ਕੋਈ ਹੋਗਿਆ ਉਹਨਾਂ ਨੂੰ ਕਹਿਕੇ ਚੁਕਾ ਦਈਦਾ ਵਾ। ਕਿਉਂਕਿ, ਉਹ ਕਰਕੇ ਜਾਂਦੇ ਨਾਲੀਆਂ ਸਫ਼ਾਈ ਕਰ ਜਾਂਦੇ ਨੇ।
ਬਿਲਕੁਲ-ਬਿਲਕੁਲ।
ਏਦਾਂ, ਖਿਲਾਰਾ ਨਹੀਂ ਚੁੱਕਦੇ, ਉਹ ਓ ਗਾਰਿਆਂ ਦੇ ਕੋਲੋਂ ਬੱਚੇ ਆਉਂਦੇ ਨੇ।
ਹਾਂਜੀ-ਹਾਂਜੀ, ਸਹੀ ਆ ਸਹੀ। ਨਹੀਂ ਉਹ ਚਾਹੀਦਾ ਉਹਨਾ ਨੂੰ ਆਪ ਨੂੰ ਈ, ਵੀ ਚਲੋ, ਵੀ ਹੁਣ ਨਾਲੀ ਕੱਢ ਤੇ ਇਹਨੂੰ ਮਾੜਾ ਜਾ, ਕੀ ਆ ਥੋੜਾ ਜਾ ਹੁੰਦਾ ਕਹਿਨਾ ਹੈਗਾ ਚੱਕ ਕੇ ਬੰਦਾ ਹੈਨਾ, ਸਿਰ ਤੇ
ਓਹੇ
ਹਾਂਜੀ।
ਓਹ ਫੇਰ ਸਫ਼ਾਈ ਘੱਟ ਹੋ ਜਾਂਦੀ ਤੇ, ਗੰਦ ਜਿਆਦਾ
ਗੰਦ ਜ਼ਿਆਦਾ ਪਿਆ, ਗੱਲ ਸਹੀ ਹੋਰ ਕੋਣ ਨਾਲੀਆਂ'ਚੋਂ ਨੰਘੀ ਜਾਂਦਾ ਰਹਿੰਦਾ ਪਾਣੀ, ਹਰੇਕ ਨਾਲੀ'ਚ ਤਾਂ ਜਾਂ ਤਣੀਆਂ ਪਾ ਵੈਸੇ ਵੀ ਖੜ੍ਹਦਾ ਹਰੇਕ ਨਾਲੀ ਦਾ ਪਾਣੀ। ਉਪਰ ਐਂਵੇ ਕੱਢਕੇ ਗਾਰਾ ਸੁੱਟ ਜਾਂਦੇ ਬਸ, ਗਾਰਾ ਤਾ ਓ 'ਚ ਪਈ-ਪਈ ਜਾਣਾ‌ ਆਲੇ-ਦੁਆਲੇ ਹੈਈ ਗਾਰਾ, ਮਿੱਟੀ ਆ ਨਾ ਆਸੇ-ਪਾਸੇ
ਹਾਂਜੀ।
ਬਾਕੀ ਰੋਡ-ਰੁੜ ਕੇ ਆਇਆ ਨਾ ਪਾਣੀ, ਜਿੱਥੋਂ ਆਉਂਦਾ ਦਾ ਜਿੱਥੋਂ ਵੀ ਆਉਂਦਾ। ਮਿੱਟੀ ਨਾਲ ਮਿਲਕੇ
ਹੂੰ ਸਾਡੇ ਤਾ ਇਧਰ ਲੋਗਾਂ ਲੱਗੀਆਂ ਹੋਈਆਂ ਨੇ ਵੀ ਜਿੱਦਾਂ, ਸਾਡੇ ਇੱਧਰ ਲੱਗੇ ਹੋਏ ਨੇ।
ਹਾਂਜੀ, ਹ
ਜਿੱਦਾਂ, ਰੋਡਾਂ ਦੇ ਸਾਈਡ ਤੇ ਜਿੰਨੇ ਵੀ ਦਰੱਖਤ ਨੇ ਘਾਹ-ਵਾ ਕੁਛ ਵੀ ਆ, ਸਾਰਿਆਂ ਦੇ ਮਤਲਬ ਉਹਨਾਂ ਨੇ ਟਾਈਮ ਤੋਂ ਟਾਈਮ ਕੱ ਕਟਿੰਗ ਕਰਨੀ ਆ, ਤੇ, ਹਾਂ ਤੇ ਟਾਈਮ ਤੋਂ ਟਾਈਮ ਹਾਂਜੀ, ਤੇ ਟਾਈਮ ਤੋ ਟਾਈਮ ਨਾਲ ਵਧੀਆ ਮਤਲਬ ਏਦਾਂ, ਵੀ ਕੋਈ ਵੀ ਏਦਾਂ ਵੀ ਘਾਅ ਵੀ ਵਧੀਆ ਬ, ਵਧਿਆ ਦਿਖਿਆ ਤੇ ਉਹ ਵੀ ਉਹਨਾਂ ਨੇ ਆ ਉਹਦੇ ਵਿੱਚ। ਪੱਤੇ ਪੱਤੇ ਹੋਏ ਸਾਰਾ ਕੁੱਛ, ਇਹਦਾ ਖਿਲਾਰਾ ਪੈਣ ਨੀ ਦੇ।
ਹਾਂਜੀ, ਹਾਂਜੀ, ਉਹ ਚੀਜ਼ ਸੋਹਣੀ ਲੱਗਦੀ ਨਾ ਹਾਂਜੀ, ਹਾਂਜੀ।
ਅਸੀਂ, ਵੀ ਆਪੇ ਇੱਦਾਂ ਹੀ ਕਰਦੇ ਹਾਂ।
ਨਹੀਂ, ਨਹੀਂ ਵਧੀਆ ਜੀ। ਵਧੀਆਂ, ਵਧੀਆ।
ਉਹ ਹੁਣ ਮੀਂਹ ਪਿਆ ਸੀ, ਹੁਣ ਗਲੀਆਂ ਵਿਚ ਪਾਣੀ ਕਿੰਨਾ ਇਕੱਠਾ ਹੋਇਆ ਸੀ।
ਹਾਂਜੀ, ਹਾਂਜੀ।
ਦੋ, ਤਿੰਨ ਮੀਂਹ ਪੈ ਜਾਂਦੇ ਨੇ।
ਬਿਲਕੁਲ, ਬਿਲਕੁਲ ਹੀ ਬਿਲਕੁਲ ਊ ਵੀ ਪਾਣੀ ਖੜ ਜਾਂਦਾ। ਕਈ ਵਾਰ ਘਰਾਂ ਦੇ ਨੇੜ। ਫਿਰ ਉਹਦੇ ਨਾਲ ਵੀ ਖਤਰਾਂ ਆ।
ਹੂੰ, ਓਹੀ।
ਬਿਲਕੁਲ, ਬਿਲਕੁਲ, ਇੱਕ ਆਏਆ ਪਾਣੀ ਦੀ ਸ ਸਫਾਈ ਨਹੀਂ ਰੱਖਦੇ ਜੀ, ਪਾਣੀ ਦੀ ਸਫਾਈ ਵੀ ਚਾਹੀਦੀ ਹੈ। ਪੀਣ ਵਾਲੇ ਪਾਣੀ ਦੀ।
ਹਾਂਜੀ, ਉਹ ਵੀ ਚਾਹੀਦੀ ਐ।
ਹਾਂਜੀ, ਜਿਦਾ ਹੁਣ ਮੰਨ ਲੋ। ਕਈ ਨਦੀਆਂ ਚ ਕੁਛ ਆਪਣੇ ਦਰਿਆਵਾਂ ਚ ਕੋ ਨਾ ਕੋ ਲੋਕੀ ਅੱਜ ਕੱਲ੍ਹ ਸ
ਹਾਂਜੀ, ਉਹ ਉਹਦੇ ਵਿੱਚ ਤਾਂ ਸਾਰੇ ਹੀ ਗੰਦ ਸੁੱਟਦੇ ਨੇ, ਹੁਣ ਉਹ ਵੀ ਸਾਫ਼ ਨਹੀਂ ਰਹਿ ਗਿਆ।
ਪੀਣ ਵਾਲਾ ਕਿੱਥੇ ਜਾਊਗਾ, ਉਹ ਵੀ ਤਾਂ ਪੀਤਾ ਜਾ ਹੀ ਸਕਦਾ। ਜਾਨਵਰ ਤਾਂ ਪੀਂਦੇ ਹੀ ਆ। ਅਗਰ, ਜਾਨਵਰ ਨਹੀਂ ਪੀਂਦੇ। ਤੇ ਉਹ ਵੀ ਕਿਤੇ ਨਾ ਕਿਤੇ ਜਾਕੇ, ਸਮੁੰਦਰ ਚ ਮਿਲਦਾ ਵਾ।
ਹੂੰ ਤੇ ਘਰਾਂ ਵਿੱਚ ਵੀ ਅਕਸਰ ਉਹੀ ਹੁੰਦਾ ਵਾ, ਫਿਲਟਰ ਹੋ ਕੇ। ਫੇਰ ਵੀ ਭਾਵੇ ਜਿੱਦਾ ਮਰਜ਼ੀ। ਪਰ ਇਹ ਚੀਜ਼। ਚੀਜ਼ਾਂ ਦਾ ਵਾਕਈ, ਹੁਣ ਸਾਰੇ ਹੀ ਲੋਕੀ ਖਿਆਲ ਰੱਖਣ। ਵੀ ਹਾਂ, ਅਸੀਂ ਕਿੱਦਾਂ ਸੁੱਟਣੀਆਂ ਚੀਜ਼ਾਂ। ਹੁਣ ਨਦੀਆਂ ਨਵੀਆਂ ਵੀ ਅੱਜ ਕੱਲ੍ਹ ਲੋਕਾਂ ਨੇ, ਗੰਦੀਆ ਕੀਤੀਆਂ ਹੋਈਆਂ ਨੇ। ਜੋ ਕੂੜਾ ਕਾੜਾ ਸੁੱਟ ਕੇ। ਨਦੀਆ ਹੋਗੇ, ਦਰਿਆ ਹੋਗੇ।
ਕਿੰਨਾ ਸੋਹਣਾ ਸੀਗਾ, ਕੁਦਰਤ ਦਾ ਵਾਤਾਵਰਨ, ਕਿੰਨਾ ਸੋਹਣਾ ਸੀ ਪਰ।
ਹੂੰ ਉਹੀ ।
ਹਾਂਜੀ, ਮਨੁੱਖ ਨੇ ਖ਼ਰਾਬ ਕਰਤਾ। ਹਾਂਜੀ, ਕੀ ਕੀਤਾ ਜਾ ਹਾਂਜੀ, ਹਾਂਜੀ ਹੋਰ ਠੀਕ ਠਾਕ ਹੈ ਜੀ। ਵਧੀਆ ਤੁਸੀਂ ਦੱਸੋ।
ਹਾਂਜੀ, ਬੱਸ ਵਧੀਆ।
ਹਾਂਜੀ ਸ਼ਸ੍ਰੀ ਅਕਾਲ, ਓਕੇ।